ਲੋ, ਸਤਿ੍ਸ਼ੀ
ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ
ਕੀ ਹਾਲ-ਚਾਲ ਹੈ? ਬਸ ਵਧੀਆ। ਸਭ ਫਰਸਟ ਕਲਾਸ। ਹੋਰ?
ਪਰਿਵਾਰ ਸਭ ਵਧੀਆ
ਕੀ ਕਰ ਰਹੇ ਸ? ਸਭ ਵਧੀਆ, ਸਭ ਵਧੀਆ। ਉਹ ਮੰਮੀ ਹੋਨੀ ਦਾਂ, ਆਏ ਹੋਏ ਨੇ ਨਾ। ਤੇ ਬੜਾ ਸਹਾਰਾ ਹੋ ਜਾਂਦਾ ਐ, ਉਹਨਾਂ ਨਾਲ ਤਾਂ ਹੁਣ।
ਉਹ ਬਜ਼ੁਰਗ ਹੀ ਬੀਚਾਰੇ ਉਹੀ ਹੈ ਨਾ, ਕਿੱਧਰ ਜਾਵਨ ਹੈਨਾ। ਇਹੀ ਹੋ ਜਾਂਦਾ ਕਿ ਵੀ ਚਲੋ, ਦੋ-ਚਾਰ ਦਿਨ ਮਨ ਬਦਲ ਜਾਂਦਾ ਵੱਡਿਆਂ ਦਾ ਵੀ।
ਬਿਲਕੁਲ ਜੀ, ਬਿਲਕੁਲ। ਹੁਨ ਜਿਵੇਂ ਸਾਡੇ ਵਰਗੇ ਤਾਂ ਦੂਰ ਇੰਨੇ ਰਹਿੰਦੇ ਨੇ, ਤੇ ਰੋਜ਼-ਰੋਜ਼ ਤਾਂ ਫਿਰ ਜਾ ਨਹੀਂ ਸਕਦੇ। ਨੌਕ ਕਰੀ ਪੇਸ਼ੇ ਵਾਲੇ ਹਸਬੈਂਡ ਕਰਕੇ, ਤੇ ਫਿਰ ਉਹੀ ਮੰਮੀ ਮੰਮੀ ਓਨੀ ਆ ਜਾਂਦੇ ਨੇ ਚਾਰ-ਚਾਰ, ਛੇ-ਛੇ ਮਹੀਨੇ ਚੱਕਰ ਲਗਾ ਜਾਂਦੇ ਨੇ।
ਚਲੋ ਬਹੁਤ
ਤੇ, ਓਨ, ਹਾਂ ਬੱਚਿਆਂ ਨਾਲ ਵੀ ਰਹਿ ਜਾਂਦੇ ਨੇ ਥੋੜਾ ਜਿਹਾ ਦਿਲ ਹੋਰ ਹੋ
ਠੀਕ ਰਹਿੰਦੇ ਨੇ? ਠੀਕ ਰਹਿੰਦੀ ਹੈ, ਤਬੀਅਤ ਵਗੈਰਾ?
ਹਾਂਜੀ, ਤਬੀਅਤ-ਤਬੀਅਤ ਤਾਂ ਠੀਕ ਹੈ। ਉਹਨਾਂ ਨੇ ਐਕਚੁਲੀ ਨਾ ਮੈਨੂੰ ਜਿਵੇਂ ਜ ਬਜ਼ੁਰਗ ਹੈ ਉਹਨਾਂ ਦੀ ਰੂਟੀਨ ਬੜੀ ਅੱਛੀ ਲੱਗਦੀ ਹੈ, ਸਵੇਰੇ ਜਲਦੀ ਉੱਠਣਾ ਰਾਤੀ ਜਲਦੀ ਸੋਨਾ, ਟਾਈਮ ਸਿਰ ਖਾਣਾ-ਪੀਣਾ, ਇਹ ਚੀਜ਼ ਬਜ਼ੁਰਗ
ਨੇ ਨਹੀਂ, ਉਹੀ ਨਿਭਾ ਰਹੇ ਨੇ ਆਪਾਂ ਸ਼ਹਿਰ ਆ ਵਿੱਚ ਆ ਕੇ ਜਾਂ ਬਿਜ਼ੀ ਸ਼ਡਿਊਲ ਵਿੱਚ ਆ ਕੇ ਨਾ, ਆਪਾਂ ਸਾਰਾ ਰੂਟੀਨ ਅਪ ਆਪਣਾ ਉਹ ਬਸ ਸਾਰਾ ਕੁਛ ਹੀ ਲੇਟ-ਲੇਟ ਕਰ ਕਰਕੇ ਬਸ ਪਤਾ ਹੀ ਨਹੀਂ ਹੁੰਦਾ ਕਦੋਂ ਰਾਤ ਹੋ ਰਹੀ ਹੈ ਤੇ ਕਦੋਂ ਸਵੇਰ ਹੋ ਰਹੀ ਹੈ।
ਹਾਂਜੀ-ਹਾਂਜੀ, ਹੁਣ ਦੇਖੋ ਹਸਬੈਂਡ ਦੀ ਹਾਂ ਹਸਬੈਂਡ ਵੀ ਇੰਨੀ ਲੇਟ ਆਉਂਦੇ ਨੇ, ਫਿਰ ਉਸ ਹਿਸਾਬ ਨਾਲ ਲੇਟ ਡਿਨਰ ਲੇਟ ਸਭ ਕੁਛ। ਸਾਰਾ ਲੇਟ ਹੁੰਦਾ ਚਲਾ ਜਾਂਦਾ ਹੈ। ਤੇ ਉਹਦਾ ਪਤਾ ਹੀ ਨਹੀਂ ਚੱਲ ਟਾਈਮ ਦਾ ਪਤਾ ਹੀ ਨਹੀਂ ਚੱਲਦਾ, ਕੀ ਹੈ ਤੇ ਕੀ ਨਹੀਂ ਹੈ। ਉਸ ਹਿਸਾਬ ਨਾਲ ਸਵੇਰੇ ਫੇਰ ਲੇਟ ਉੱਠੋ ਸਾਰਾ। ਖੈਰ, ਸਾਨੂੰ ਤਾਂ ਜਲਦੀ ਉੱਠਣਾ ਪੈਂਦਾ। ਬੱਚਿਆਂ ਨੂੰ ਸਕੂਲ-ਸਕਾਲ ਜਾਣਾ ਹੁੰਦਾ ਹੈ। ਲੇਕਿਨ ਫਿਰ ਵੀ ਰੂਟੀਨ ਤਾਂ, ਰੂਟੀਨ ਅਪਸੈਟ ਰਹਿੰਦੀ ਹੈ ਆਪਣੀ ਤਾਂ ਨਾ।
ਬਿਲਕੁਲ ਰਹਿੰਦੀ ਆ ਬਿਲਕੁਲ। ਮਤਲਬ ਬਹੁਤ ਕੋਸ਼ਿਸ਼ ਵੀ ਕਰਦੇ ਹਾਂ ਆਪਣੀ ਰੂਟੀਨ। ਫਿਰ ਉਹੀ ਹੁੰਦਾ ਨਾ ਸਰੀਰ ਵੀ ਤਾਂ ਉਨਾ ਹੀ ਇੱਕ ਸਾਥ ਦੇਊਗਾ ਨਾ ਜਿਤਨਾ ਲੇਟ ਆਪਾਂ ਸੌਗੇ। ਫਿਰ ਉਹਨਾ ਹੀ ਲੇਟ ਹੋ ਹੀ ਜਾਂਦਾ, ਸਵੇਰੇ ਵੀ ਕਹੋ। ਨਹੀਂ ਹੋ ਪਾਉਂਦਾ ਇਤਨਾ ਵੀ ਕੰਮ ਹੁਨ ਨ ਏ। ਹੁਣ ਬੱਚਿਆਂ ਦੇ ਸਕੂਲ ਖੁੱਲਣਗੇ, ਥੋੜ੍ਹਾ ਜਿਹਾ ਰੂਟੀਨ ਚ ਆਉਗੇ ਤਾਂ ਸਹੀ।
ਹਾਂ, ਬਿਲਕੁਲ ਆਵਾਂਗੇ ਰੂਟੀਨ ਚ ਓਦੋ, ਲੇਕਿਨ ਉਹੀ ਹੈ ਨਾ ਇਹਨਾਂ ਨੇ ਆਪਣਾ ਮਰ ਹਿਸਾਬ ਨਾਲ ਖਾਣਾ-ਪੀਣਾ ਓ ਠਨਾ-ਬੈਠਨਾ, ਸੋਨਾ।
ਠੀਕ ਹੈ, ਉਹਨਾਂ ਦੀ, ਉਹਨਾਂ ਦੀ ਨਾ ਹੁਣ ਉਹਨਾਂ ਦੀ ਸਾਰੀ ਜਿੰਮੇਵਾਰੀਆਂ ਉਤਰ ਗਈਆਂ ਨੇ, ਦੇਖੋ। ਠੀਕ ਹੈ, ਇਹੀ ਏਜ ਏ ਆਪ ਪਣਾ ਜਿਹੜਾ ਰੂਟੀਨ ਉਹ ਫੋਲੋ ਕਰਦੇ ਨੇ, ਠੀਕ ਹੈ ਆਪਣਾ ਅਬ, ਸਾਡੇ ਉਤੇ ਤਾਂ ਇਤਨੀ ਜਿੰਮੇਵਾਰੀ ਟਿਯਾਂ ਨੇ ਹਾਲੇ ਤਾਂ, ਹਸਬੈਂਡ ਨੂੰ ਵੇਜਣਾ, ਬੱਚਿਆਂ ਨੂੰ ਵੇਜਣਾ, ਛੋਟੇ ਨੇ ਸਾਰੇ ਵੀ, ਬਚ ਵੀਵੇਂ ਹੈ ਨਾ, ਸਾਰਾ ਕੁੱਛ ਹੱਥ
ਹਾਂਜੀ, ਬਿਲਕੁਲ। ਬਿਲਕੁਲ ਜੀ ਬਿਲਕੁਲ। ਉਹ ਤਾਂ ਹੈ ਹੀ। ਪਰ ਮੈਨੂੰ ਜਿਵੇਂ ਸਹਾਰਾ ਬੜਾ ਹੋ ਜਾਂਦਾ ਏ ਜਿਵੇਂ ਮੰਮੀ ਹੈ ਤੇ ਉਹ ਅ ਰਸੋਈ ਦਾ ਥੋੜਾ-ਬਹੁਤ ਜੇ ਸਬਜ਼ੀ ਕੱਟ ਤੀ ਥੋੜਾ-ਬਹੁਤ ਹੈਲਪ ਕਰ ਦਿੰਦੇ ਨੇ। ਬੱਚੇ ਨੂੰ ਦੇਖ ਲੈਂਦੇ ਨੇ ਜਿੰ, ਉਓਨੀ ਦੇਰ ਮੈਂ ਕੰਮ-ਕੁਮ ਕਰ ਲੈਂਦੀ ਹਾਂ। ਤੇ ਬੜਾ ਹੀ ਸਹਾਰਾ ਹੋ ਜਾਂਦਾ ਮੈਨੂੰ ਉਹਨਾਂ ਦਾ ਨਾ। ਫੇਿਰ ਪਾਪਾ ਨੇ ਤਾਂ ਓ ਬਾਹਰ, ਹਾਂ।
ਬਿਲਕੁਲ ਸ
ਬਾਹਰ ਦਾ ਕੰਮ ਕਰ ਲੈਂਦੇ ਨੇ।
ਹੂ ਹੂ ਹੂ ਹੂ ਉਹਨਾਂ ਦਾ ਵੀ ਥੋੜ੍ਹਾ ਟਾਈਮ ਪਾਸ ਹੋ ਜਾਂਦਾ। ਉਹ ਵੀ ਇਵੇਂ ਬੋਰ ਨੀ ਹੋਣਗੇ ਆਪਣਾ ਚਲੋ ਠੀਕ ਹੈ ਤੁਹਾਡੇ ਨਾਲ ਗੱਲਬਾਤ ਵੀ ਹੋ ਗਈ ਥੋੜਾ ਜਿਹਾ ਕੰਮ ਵੀ ਕਰਵਾ ਦਿੱਤਾ।
ਜੀ-ਜੀ, ਸਹੀ ਕਹਿ ਰਹੇ ਹੋ ਤੁਸੀਂ, ਮ ਇਹਦੇ ਨਾਲ ਇਹ ਵੀ ਹੁੰਦਾ ਨਾ ਹੁਣ ਜਿਵੇਂ ਪਾਪਾ ਹੈ ਉਹ ਬਾਹਰ ਦੇ ਕੰਮ ਵੀ ਕਰ ਲੈਂਦੇ ਨੇ। ਬੱਚਿਆਂ ਨੂੰ ਸਕੂਲ ਤੋਂ ਲੈਣਾ, ਮਤਲਬ ਜੇ ਬੱਸ ਸਟੋਪ ਹੀ ਆਉਂਦੇ ਨੇ ਬੱਚੇ ਤਾਂ, ਤੇ ਉਹਨਾ ਨੂੰ ਲੈਣਾ-ਛੱਡਣਾ ਨਿ ਤ ਮੈਨੂੰ ਹੀ ਭੱਜਣਾ ਪੈਂਦਾ ਸਵੇਰੇ-ਸਵੇਰੇ ਕਿਉਂਕਿ ਹਸਬੈਂਡ ਤਾਂ ਲੇਟ ਉੱਠਦੇ ਆ। ਤੇ ਬੜੇ। ਮੈਂ ਤਾਂ ਕਹਨਿਆ ਤੁਸੀਂ ਜਾਓ ਨਾ, ਤੁਸੀਂ ਇੱਥੇ ਹੀ ਰਹਿ ਜਾ।
ਬਸ ਉਹੀ ਹੁੰਦਾ, ਕੋਈ ਕਿਤਨੇ ਦਿਨ ਰਹਿ
ਹਾਂ, ਹਾਂ। ਹਾਂ, ਨਹੀਂ ਮੇਰੇ ਇਨਲਾਜ਼ ਦੀ ਗੱਲ ਕਰ ਰਹੀ ਹਾਂ ਮੈਂ। ਤੇ ਇਨਲਾਜ਼ ਆ ਕੇ ਰਹਿੰਦੇ ਹਾਂਜੀ ਹਾਂਜੀ ਹਾਂਜੀ ਤੇ ਉਹਨਾਂ
ਆਪਣਾ ਪਿੰਡ ਤੇ ਕੋਈ ਨੀ ਛੱਡਦਾ ਇਹ ਤੋਂ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਉਹਨਾਂ ਲਈ।
ਦੇਖੋ ਪਤਾ ਕੀ ਹੈ ਉਹਨਾਂ ਵਾਸਤੇ ਵੀ ਅੱਛਾ ਹੈ ਨਾ ਹੁਣ ਉਹਨਾਂ ਨੂੰ ਹੁੰਦਾ ਕਿ ਸ਼ਾਮੀ, ਥੋੜੀ ਦੇਰ ਬੈਠਦੇ ਆ ਹੁਨ ਮੇਰੇ ਹਸਬੈਂਡ ਦੀ ਆਦਤ ਹੈ ਉਹ ਆਪਣੇ ਕੰਮ ਕੁਮ ਤੋਂ ਆਂਦੇ ਹੈ, ਤੇ ਆਂਦੇ ਈ ਪਹਿਲਾਂ ਆਪਣੇ ਮਦਰ ਫਾਦਰ ਕੋਲ ਬਹਿੰਦੇ ਆ ਘੰਟਾ ਡੇਢ। ਉਹਨਾ ਨਾਲ ਟਾਈਮ ਸਪੈਂਡ ਕਰਦੇ ਆ ਤਾਂ ਹੀ ਉਹਨਾ ਨੂੰ ਅੱਛਾ ਲੱਗਦਾ ਨਾ ਇਹ ਕੇਅਰ ਚਾਹੁੰਦੇ ਨੇ ਉਹ। ਹੋਰ ਕੁਛ ਨਹੀਂ ਚਾਹੁੰਦੇ।
ਵੱਡੇ ਨਾ ਸਾਡੇ ਕੋਲ ਹੁਣ ਕੁਛ ਨੀ ਚਾਹੀਦੇ ਉਹਨਾਂ ਨੂੰ ਹੁਣ ਪਿਆਰ ਤੇ ਹੁਣ ਸਹਾਰਾ ਹੀ ਚਾਹੀਦਾ ਉਹਨਾਂ ਨੂੰ ਹੋਰ ਕੁੱਝ ਵੀ ਨੀ ਚਾਹੀਦਾ ਬੱਚਿਆਂ ਤੋਂ ਜਿੰਨਾ ਆਪਾਂ ਉਹਨਾਂ ਤੋਂ ਪਿਆਰ, ਕਰ ਸਕਦੇ ਹਾਂ ਇਸ ਉਮਰ ਚ ਆਕਰ ਵੀ ਥੋੜਾ ਜਿਹਾ ਨਾ ਮਤਲਬ ਇਹ ਹੁੰਦਾ ਕਿ ਹੁਣ ਸਾਡਾ ਧਿਆਨ ਹੈ ਜੇੜਾ ਉਹ ਦੁਨੀਆਂ ਚ ਵੰਡਿਆ ਹੋਇਆ ਹੈ। ਹੈਣਾ ਤੇ ਵੱਡਿਆਂ ਦਾ ਜਦ ਆਪਾਂ ਸਾਰੀ ਜਿੰਮੇਵਾਰੀਆਂ ਉਤਾਰ ਲੈਂਦੇ ਤੇ ਮਤਲਬ ਇਸ ਏਜ ਵਿੱਚ ਆ ਜਾਂਦੇ ਆ ਤੇ ਨਾ ਸਾਰਾ ਧਿਆਨ, ਦੁਨੀਆਂ ਤੋਂ ਸਿਮਟ ਕੇ ਨਾ ਵਾਪਸ ਆਪਣੇ ਬੱਚਿਆਂ ਤੋਂ ਤੇ ਵਾਪਸ ਆਪਣੇ ਪਰਿਵਾਰ ਤੇ ਆ ਜਾਂਦਾ। ਤੇ ਉਹਨਾਂ ਨੂੰ ਟਾਈਮ ਦੇਣਾ, ਹਾਂਜੀ ਬਹੁਤ ਚੰਗੀ ਗੱਲ ਹੈ ਮਤ ਮਤਲਬ ਇਸ ਤੋਂ ਵੱਡਾ ਸੁੱਖ ਆਪਾਂ ਕੋਈ ਨੀ ਦੇ ਸਕਦੇ ਜੇ ਆਪਾਂ ਦੋ ਘੜੀ ਉਹਨਾ ਨੂੰ ਟਾਈਮ ਦਿੰਨੈ ਆਂ।
ਜੀ ਜੀ ਬਿਲਕੁਲ ਉਹਨਾਂ ਦਾ ਧਿਆਨ ਰੱਖਣਾ ਇਹਦੇ ਵਿੱਚ ਹੀ ਹੋ ਜਾਂਦਾ ਹੁਣ ਦੇਖੋ ਕਿਵੇਂ, ਆਪਾਂ ਵੀ ਛੋਟੇ ਸੀਗੇ ਦਾਦੀ ਨਾਨੀ ਘਰ ਜਾਂਦੇ ਸੀ ਸਟੋਰੀਜ਼ ਤੋਂ ਤੇ, ਉਰਾ ਪਰਾ ਐਹ ਗੱਲਾਂ ਤੋਂ ਆਪਣੀ ਗੱਲਾਂ ਤੋਂ ਉਹ, ਕਿੰਨੀ ਨਵੀ ਵਦੀਆ ਵਦੀਆ ਸ਼ਿਕਸ਼ਾ ਆਪਾਂ ਨੂੰ ਦਿੰਦੇ ਸੀ ਹੈਣਾ ਆਪਾਂ ਨੂੰ ਸਿੱਖਣ ਨੂੰ ਮਿਲਦਾ ਸੀ ਇੰਨਾ। ਐਵੇਂ ਹੁਣ ਇਹ ਹੈਗਾ ਆਪਣੇ ਐਕਸਪੀਰੀਅੰਸ ਦੱਸਦੇ ਨੇ ਉਹਨਾਂ ਨੂੰ। ਛੋਟੀ ਛੋਟੀ ਗੱਲਾਂ ਦੱਸਦੇ ਨੇ ਇਹ ਕਰੋ ਇਹ ਨਾ ਕਰੋ। ਤੁਸੀਂ ਦੇਖੋ ਜਿੰਨੀਆਂ ਵੀ ਨਿਊਕਲੀਅਰ ਫੈਮਲੀਜ਼ ਹੈ, ਉਹਨਾਂ ਵਿੱਚ ਹਮੇਸ਼ਾ ਬੱਚਿਆਂ ਨੂੰ ਸੋਸ਼ਲ ਨਹੀਂ ਹੋ ਪਾਂਦੇ ਇੰਨਾ ਜ਼ਿਆਦਾ ਬਹੁਤ ਰਿਜ਼ਰਵ ਰਹਿੰਦੇ।
ਬਹੁਤ ਜੀ ਬਹੁਤ ਬਿਲਕੁਲ।
ਇਹਨਾਂ ਨੂੰ ਸਾਰਾ ਬੈਠਣਾ ਉੱਠਣਾ ਸਿਖਾਉਣਗੇ,
ਵੰਡਣਾ ਵੀ ਨਹੀਂ ਸਿੱਖਦੇ ਪਤਾ ਉਹ ਫਿਰ ਵੀ ਫ਼ਰਕ ਰਹਿ ਜਾਂਦਾ ਹੈ। ਜਿਹੜੇ ਇਕੱਲੇ ਨੇ, ਇਕੱਲੇ ਹੀ ਖਾਂਦੇ ਨੇ ਉਹਨਾਂ ਨੂੰ ਇਤਨਾ ਉਹ ਨਹੀਂ ਹੋਂਦਾ ਆਦਤ ਹੀ ਨਹੀਂ ਹੁੰਦੀ ਕਿਉਂਕਿ। ਉਹ ਸਿੱਖਿਆ ਹੀ ਨਹੀਂ ਹੁੰਦਾ ਕਿ ਬਈ ਆਪਾਂ ਚਾਰ ਬੰਦਿਆਂ ਚ ਕਿਵੇਂ ਮਤਲਬ, ਗੱਲਬਾਤ ਵੀ ਹੈ ਭਾਵੇਂ, ਸਿਬਲਿੰਗਸ ਹੋ ਗਏ ਸਾਡੇ ਆਪਣੇ ਭੈਣ ਭਰਾ ਵੀ ਮਤਲਬ ਦੂਸਰੇ ਘਰ ਤੋਂ ਆਏ ਨੇ ਉਹ ਨਹੀਂ ਫਰਕ ਫ਼ਿਰ ਵੀ ਫ਼ਰਕ ਹੀ ਰਹਿ ਜਾਂਦਾ।
ਬਿਲਕੁਲ ਸਹੀ ਕਹਿ ਰਹੇ ਹੋ ਮਤਲਬ ਅੱਜ ਕੱਲ੍ਹ ਦੇ ਬੱਚਿਆਂ ਚ ਤਾਂ ਬਹੁਤ ਕਿਉਂਕਿ ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਹੈ। ਕਿੱਥੇ ਕਿੱਥੇ ਰਹਿੰਦੇ ਨੇ ਕਿੱਥੇ ਕਿੱਥੇ ਜਾਂਦੇ ਨੇ ਤੇ ਉਹ ਰੋਜ਼ ਰੋਜ਼, ਮਿਲ ਨੀ ਪਾਉਂਦੇ ਵਿਚਾਰੇ ਤੇ ਉਹਨੂੰ ਫ਼ਰਕ ਤਾਂ ਪੈ ਜਾਂਦਾ ਬਹੁਤ ਜ਼ਿਆਦਾ
ਬਿਲਕੁਲ ਮਜਬੂਰੀਆਂ ਤੇ ਹੋ ਗਈ ਲੋਕਾਂ ਦੀ ਕਿ ਵੀ ਨਿਊਕਲੀਅਰ ਹੋਣਾ ਪੈ ਗਿਆ ਹੁਣ ਪਰ ਬਾਕੀ ਜਿਹੜਾ ਮਜ਼ਾ ਜਿਹੜਾ ਸੁੱਖ ਜੁਆਇੰਟ ਫੈਮਲੀ ਚ ਹੈਗਾ ਜਿਹੜਾ ਇਕੱਠੇ ਰਲ ਮਿਲ ਕੇ ਰਹਿਣ ਵਿੱਚ ਹੈਗਾ ਨਾ ਉਹ ਤੇ ਸੁੱਖ ਨਹੀਂ ਹੈਗਾ ਨਿਊਕਲੀਅਰ ਵਿੱਚ ਨਾ ਤੇ ਮਨ ਲੱਗਦਾ, ਇਕੱਲੇ ਉਹ ਅਕੇਲਾਪਨ ਕਿਤਨਾ ਕਦੇ ਡਿ ਡਿਪਰੈਸ਼ਨ ਵਿਚ ਆ ਗਿਆ ਬੰਦਾ ਸਟਰ੍ਰੈਸ ਇਤਨਾ ਵੱਧ ਜਾਂਦਾ ਹੈ ਜਦੋਂ ਵੀ ਖਾਲੀ ਟਾਈਮ ਹੋਇਆ ਮਤਲਬ ਇਕੱਲਾ ਰਹਿ ਕੇ ਵੀ ਬੰਦਾ ਬਹੁਤ ਆਜ ਕੱਲ ਬੱਚੇ ਆਪਣੀ ਲਾਈਫ ਚ ਬਿਜੀ ਹੋ ਗਏ ਨੇ ਹੈਣਾ।
ਬੱਚੇ ਜ਼ਿਆਦਾ ਮੋਬਾਇਲਸ ਵਿੱਚ ਬਿਜ਼ੀ ਹੋ ਗਏ ਲਾਈਫ ਨਾਲੋਂ ਮੋਬਾਇਲ ਵਿੱਚ ਜ਼ਿਆਦਾ ਬਿਜ਼ੀ ਹੈ।
ਫੇਰ ਆਪਣੀ ਉਹਨਾਂ ਨੇ ਆਪਣਾ ਸਰਕਲ ਬਣਾ ਲਿੱਤਾ ਉਹਨਾਂ ਨੂੰ ਐਹ ਨੀ ਹੁੰਦਾ ਕਿ ਬਈ, ਠੀਕ ਹੈ ਟਾਈਮ ਹੈਗਾ ਚਲੋ ਪੇਰੈਂਟਸ ਕੋਲ। ਜਿਨਾਂ ਨੇ ਅਲੱਗ ਬਹਿ ਕੇ ਵੇਖਿਆ ਨਾ ਉਹਨਾਂ ਦੀ ਆਪਣੀ ਸੁਸਾਇਟੀ ਆਪਣਾ ਸਰਕਲ, ਤੇ ਆਪਣਾ ਮੋਬਾਈਲ ਬਸ ਇੰਨੀ ਇੱਕ ਜ਼ਿੰਦਗੀ ਦਾ
ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮਤਲਬ ਬੱਚਿਆਂ ਨੂੰ ਜਿਵੇਂ ਹੁਣ ਜਿਵੇਂ ਕਦੀ ਲੋੜ ਪੈਂਦੀ ਆਪਾਂ ਨੂੰ ਕੁੱਛ ਹੁੰਦਾ ਹੱਥ ਪੈ ਫੁੱਲ ਜਾਂਦੇ ਆ ਜਦੋਂ ਕੋਈ ਸਟਰੈੱਸ ਆਉਦਾ ਕੋਈ ਪ੍ਰੋਬਲਮ ਆਉਂ ਤੇ ਹਮ ਬਸ ਇਹ ਇੰਨਾ ਹੀ ਕਹਿ ਦਿੰਦੇ ਆ ਨਾ ਕਿ ਕੋਈ ਕਵੇ ਅਸੀਂ ਹੈਗੇ ਹ ਇਨਾ ਨਾ ਸੋਚੋ ਤੇ ਉਹਦੇ ਨਾਲ ਵੀ ਥੋੜਾ ਹੌਸਲਾ ਹੋ ਜਾਂਦਾ ਵੀ ਹਾਂ ਚਲੋ ਹੈ ਸਾਡੇ ਨਾਲ ਸਾਡਾ ਵੀ ਧਿਆਨ ਰੱਖ ਰਖਣ ਵਾਸਤੇ ਹੈਗੇ ਹੈ
ਅ ਬੱਸ ਨਾ ਵਡੇ ਨਾ ਵੱਡੇ ਇੰਨੀ ਵੀ ਗੱਲ ਕਹਿ ਦਿੰਨ ਨਾ ਕਿ ਆਪਾਂ ਬੈਠੇ ਹਾਂ ਨਾ ਤੁਹਾਨੂੰ ਕੀ ਫਿਕਰ ਹੈ ਤੁਹਾਨੂੰ ਕੀ ਚਿੰਤਾ ਹੈ ਮੈਂ ਆਦੀ ਹਾਂ ਮਤਲਬ ਬੋਝ ਜੋ ਹੋਤਾ ਹੈ ਨਾ ਉਹ ਬੋਝ ਜੈਸੇ ਸਾਰਾ ਵ ਆਪਣੇ ਉੱਪਰ ਲੈ ਲੈਂਦੇ ਨੇ ਮਤਲਬ ਲੱਗਦਾ ਹੀ ਨਹੀਂ ਵੀ ਆਪਾਂ ਨੂੰ ਕੋਈ ਚਿੰਤਾ ਹੈ ਮੈਂ ਤੇ ਮਤਲਬ ਹਰ ਦੌਰ ਨਾਲ ਗੁਜਰੀ ਹ ਮੈਂ ਆਪਣੀ ਲਾਈਫ ਚ ਬਹੁਤ ਕੁਛ ਵੇਖਿਆ ਹੈ ਤੇ ਨਾ ਮਤਲਬ ਵੱਡੇ ਹੁੰਦੇ ਨੇ ਨਾ ਜਦੋਂ ਵੱਡੇ ਨੂੰ ਵੱਡਿਆਂ ਨੂੰ ਲੱਗਦੀ ਹੈ ਨਾ ਕਿ ਟੈਸ਼ਨ ਹੈ ਤਾਂ ਹੀ ਮਹਿਸੂਸ ਹੁੰਦਾ ਕਿ ਕੋਈ ਪ੍ਰੋਬਲਮ ਚੱਲ ਰਹੀ ਹੈ ਨਹੀਂ ਤੇ ਇਵੇਂ ਲੱਗਦਾ ਕਿ ਵੀ ਸਭ ਕੁਛ ਵਧੀਆ ਹੈ ਉਹ ਦੱਸਦੇ ਹੀ ਨਹੀਂੀ ਇਹ ਤਾਂ ਨ ਗੱਲ ਕਿ ਵੀ ਇੰਨਾ ਵੀ ਸਾਡੇ ਨਾਲ ਹੋ ਰਿਹਾ ਜਾਂ ਕੁੱਝ ਹੈ
ਫਿਰ ਵੀ ਹਿੰਮਤ ਦੇਈ ਜਾਣਗੇ ਮਤਲਬ ਉਹਨਾਂ ਦਾ ਭਰੋਸਾ ਉਹਨਾਂ ਦਾ ਸਹਾਰਾ ਕਹਿ ਲਈਏ ਉਹਨਾਂ ਦਾ ਸਾਥ ਕਹਿ ਲਈਏ ਬਹੁਤ ਮਾਇਨੇ ਰੱਖਦਾ ਆਪਾਂ ਤੋਂ ਡਾਵਾਂ ਡੋਲ ਹੋ ਜਾਣ ਬਿਲਕੁਲ ਹੈਗਾ ਬਿਲਕੁਲ ਹੈਗਾ
ਕਿਉਂਕਿ ਸਾਨੂੰ ਨਾ ਦੇਖੋ ਜੀ ਹੁਣ ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਖ ਲਈਏ ਆਪਾਂ ਨੂੰ ਜੋ ਬੁਕਿਸ਼ ਨੌਲੇਜ ਹੈ ਉਹੀ ਹੈ ਹੁਣ ਉਹ ਤਾਂ ਇੰਨੇ ਆਪਣੇ ਏਜ ਨਿਕਾਲ ਆ ਗਏ ਨੇ ਉਹਨਾਂ ਨੂੰ ਪਤਾ ਹੈ ਕੀ ਕਿਵੇਂ ਫੇਸ ਕਰਨਾ ਹੈ ਹਨਾ ਐਕਸਪੀਰੀਅੰਸ ਉਹਨਾਂ ਦਾ ਅਲੱਗ ਤਰੀਕੇ ਦਾ ਹੈ
ਔਰ ਬਹੁਤ ਵਧੀਆ ਹੈਗਾ ਪਤਾ ਹੈ ਸਾਰਾ ਕੁਛ ਹੀ ਮੈਟਰ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਨਾ ਸਬਰ ਸ਼ਾਂਤੀ ਵਾਲਾ ਐਕਸਪੀਰੀਅੰਸ ਹੈਗਾ ਹਰ ਕੰਮ ਤਾਂ ਤੱਲੀ ਨਾਲ ਕੀਤਾ ਹੋਇਆ ਉਹਨਾਂ ਨੇ ਹਰ ਕੰਮ ਜਿਹੜੀ ਸਿਚੁਏਸ਼ਨਾਂ ਆਉਂਦੀਆਂ ਨੇ ਉਹਨਾਂ ਨੂੰ ਸਬਰ ਨਾਲ ਹੈਂਡ ਅੱਜ ਕੱਲ੍ਹ ਜਿਹੜੇ ਲੋਕੀ ਨੇ ਨਾ ਥੋੜ੍ਹੀ ਜਿਹੀ ਪ੍ਰੋਬਲਮ ਆਦੀ ਹੈ ਹਾਈਪਰ ਹੋ ਜਾਂਦੇ ਨੇ ਇਤਨੇ ਮਤਲਬ ਕੋਈ ਵੀ ਗੱਲਬਾਤ ਥੋੜ੍ਹੀ ਗੁੱਸੇ ਨਾਲ ਹੀ ਟੈਕਲ ਕਰਨੀ, ਬੱਚਿਆਂ ਨੂੰ ਵੀ ਧਮਕਾਉਣਾ ਡਾਂਟਣਾ ਅਤੇ ਉਹ ਸਾਰਾ ਸਟਰੈਸ ਆਪਣੇ ਤੇ ਲੈ ਕੇ ਉਹ ਮਾਹੌਲ ਜਿਹਾ ਬਿਲਕੁਲ ਉਹ ਕਰਦੇ ਨੇ
ਮਾਹੌਲ ਵੀ ਖ਼ਰਾਬ ਹੋ ਜਾਂਦਾ ਘਰ ਦਾ, ਅੱਜ ਕੱਲ ਬਿਮਾਰੀ ਹੋ ਗਈ ਸ ਹਰ ਇੱਕ ਹਰ ਦੂਜੇ ਬੰਦੇ ਨੂੰ ਸਟਰ੍ਰੈਸ ਦੀ ਪ੍ਰੋਬਲਮ ਹੈ ਹਰ ਦੂਸਰੇ ਬੰਦੇ ਨੂੰ
ਅ ਟੈਨਸ਼ਨ ਤੋਂ ਦੇਖੋ ਟੈਨਸ਼ਨਾਂ ਤੇ ਸਾਰਿਆਂ ਦੀ ਜ਼ਿੰਦਗੀ ਚ ਹੈ ਕਿਸੇ ਨੂੰ ਕੋਈ ਟੈਨਸ਼ਨ ਹੈ ਕੋਈ ਟੈਂਸ਼ਨ ਹੈ ਇਹ ਤੇ ਵੱਡੇ ਕੁਛ ਬਜ਼ੁਰਗਾਂ ਦਾ ਸਾਥ ਹੈ ਆਸ਼ੀਰਵਾਦ ਕਹਿ ਲਓ ਹਿੰਮਤ ਕਹਿ ਲਓ ਦੇਈ ਰੱਖਦੇ ਨੇ ਸਾਨੂੰ ਬਾਕੀ
ਹਮ ਹਾ
ਤੋਂ ਭਰੀ ਜ਼ਿੰਦਗੀ ਹੀ ਹੈ ਬਸ ਕੁਛ ਵੀ ਆਸਾਨ ਨੀ ਕੁਛ ਵੀ ਸੋਕਾਾ ਨੀ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਦੁਕਾਨਦਾਰੀ ਤੋਂ ਲੈ ਕੇ ਘਰ ਚਲਾਉਣ ਤੋਂ ਲੈ ਕੇ ਸਭ ਚੀਜ਼ ਹੀ ਪੈ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਦੀਦੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹੋਰ ਜਲਦੀ ਫਿਰ ਦੁਬਾਰਾ ਮੁਲਾਕਾਤ ਵੀ ਕਰਦੇ ਹਾਂ ਆਪਾਂ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।